ਹੈਲੋ ਹਾਂਜੀ, ਸਤਿ ਸ੍ਰੀ ਅਕਾਲ ਜੀ।
ਹੋਰ ਠੀਕ ਹੋ ਜੀ।
ਹਾਂਜੀ ਵਧੀਆ ਤੁਸੀਂ ਦੱਸੋ
ਅਸੀਂ ਵੀ ਵਧੀਆ ਜੀ, ਤੁਹਾਡਾ ਘਰ ਪਰਿਵਾਰ ਸਾਰਾ ਵਧੀਆ ਜੀ।
ਹਾਂਜੀ, ਵਧੀਆ ਵਧੀਆ ਤੁਸੀਂ ਦੱਸੋ ਜੀ।
ਸਾਰੇ ਵਦੀਆਂ ਜੀ। ਤੇ ਅੱਜ ਆਪਾਂ ਟੋਪਿਕ ਤੇ ਗੱਲ ਕਰਾਂਗੇ ਜਿਹੜਾ ਉਹ ਹੈਗਾ। ਸਿੱਖਿਆ ਦੀ ਮਹੱਤਤਾ।
ਅੱਛਾ, ਜੀ।
ਹਾਂਜੀ ਜੀ ਮੈਂ ਸਿੱਖਿਆ ਵੀ ਹੈ ਦੇਖੋ ਆਪਣੇ ਲਈ ਅੱਜ ਕੱਲ੍ਹ ਦੇ ਟਾਈਮ ਵਿੱਚ। ਬਹੁਤ ਜ਼ਰੂਰੀ ਹੈਗੀ।
ਹਾਂਜੀ, ਬਿਲਕੁਲ।
ਜਿਹੜੀ ਵਿਅਕਤੀ ਨੂੰ ਕੀ ਕੀ ਹੇ ਵੀਗਿਆਨ ਵਿੱਚ ਹੈ ਤੇ ਉਹਦੀ ਸਮਝ ਹੈ ਉਹ ਵਧਾਉਂਦੀ ਹੈਗੀ।
ਹਾਂਜੀ ਹਾਂਜੀ, ਬਿਲਕੁਲ ਜੀ।
ਸਿੱਖਿਆ ਦੇ ਵਿੱਚ ਦੇਖੋ ਕਿ ਆਪਾਂ ਨੂੰ ਅਲੱਗ ਅਲੱਗ ਤਰ੍ਹਾਂ ਦੀਆਂ ਬੁੱਕਸ ਹੁੰਦੀਆਂ ਨੇ ਜਿਵੇਂ ਸਾਇੰਸ। ਮੈਥ, ਸੋਸ਼ਲ ਸਟਡੀਜ਼ ਹੈਨਾਂ। ਪੋਲਿਟੀਕਲ ਜਿਹਦੇ ਨਾਲ ਕਿ ਆਪਾਂ ਨੂੰ ਸਾਰੀ ਰਾਜਨੀਤੀ ਬਾਰੇ। ਇਤਿਹਾਸ ਬਾਰੇ ਵਿਗਿਆਨ ਤੇ ਆਪਣੀ ਜਿਹੜੀ ਧਰਤੀ। ਉਹਨਾਂ, ਦੇ ਬਾਰੇ ਪਤਾ ਚੱਲਦਾ ਦੇਖੋ।
ਹਾਂਜੀ।
ਇਹਦੇ ਨਾਲ ਕਿ ਜਿਹੜਾ ਆਪਣਾ ਨਿੱਜੀ ਵਿਕਾਸ, ਹੈ ਉਹ ਵੀ ਹੁੰਦਾ ਹੈਗਾ।
ਹਾਂਜੀ।
ਨਾਲ ਨਾਲ ਤੇ ਆਪਾਂ ਨੂੰ ਕੀ ਇੱਕ ਜਿਹੜਾ ਆਪਣਾ ਚੰਗਾ। ਚਰਿੱਤਰ ਕਹਿ ਦੇ ਨੇ ਹੈਗੇ ਵੀ ਉਹਦਾ ਵੀ ਨਿਰਮਾਣ ਹੁੰਦਾ ਦੇਖੋ ਹਨਾ।
ਹਾਂਜੀ ਬਹੁ ਹਾਂਜੀ।
ਪੜ੍ਹਾਈ ਦੇ ਨਾਲ ਨਾਲ ਅਪਾ ਨੂੰ ਵੀ ਚੰਗੇ ਸੰਸਕਾਰ ਮਿਲਦੇ ਨੇ ਦੇਖੋ। ਆਪਾਂ ਉਹਦੇ ਵਿੱਚ ਅਨੁਸ਼ਾਸਨ ਦੇ ਵਿੱਚ ਰਹਿਣਾ ਉਹ ਸਿੱਖ ਲੈਆਂਗੇ।
ਹਾਂਜੀ।
ਜਿਹੜਾ ਇੱਕ ਆਪਣਾ ਕੇ ਚੰਗਾ ਇਨਸਾਨ ਬਣਨ ਚ ਮਦਦ ਕਰਦੇਨ ਗੇ।
ਹਾਂਜੀ ਹਾਂਜੀ।
ਦੂਜਾ ਕੀ ਹੈ ਆਪਣੇ ਚ ਜਿਹੜਾ ਸੈਲਫ਼ ਕੰਫੀਡੈਂਸ ਹੈ ਉਹ ਵੀ ਹੁੰਦਾ ਦੇਖ। ਓ ਪੜ੍ਹਾਈ ਦੇ ਨਾਲ ਨਾਲ ਕਿਉਂਕਿ ਜਦੋਂ ਆਪਾਂ। ਪੜ੍ਹੇ- ਲਿਖੇ ਆ ਤਾਂ ਆਪਾਂ ਨੂੰ ਕਿਤੇ ਵੀ ਆਪਾਂ ਖੜ ਕੇ ਗੱਲ ਕਰ ਸਕਦੇ ਆ।
ਹਾਂਜੀ।
ਤੇ ਜਿਹੜੇ ਆਪਣੇ ਵਿਚਾਰ ਨੇ ਉਹ ਪੇਸ਼ ਕਰ ਸਕਦੇ ਦੂਜਿਆਂ ਦੇ ਸਾਹਮਣੇ।
ਹਾਂਜੀ।
ਜਿਹਦੇ ਨਾਲ ਕਿ ਆਪਾਂ ਨੂੰ ਪੜ੍ਹਾਈ ਹੈ ਬਹੁਤ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਮਹੱਤਵ। ਪੂਰਨ ਰੋਲ ਹੈ ਜਿਹੜਾ, ਉਹ ਅਦਾ ਕਰਦੀ ਹੈ।
ਹਾਂਜੀ ਬਿਲਕੁੱਲ ਜੀ ਬਿਲਕੁੱਲ।
ਦੂਜਾ ਕੀ ਆ ਆਪਾਂ ਪੜ੍ਹੇ ਲਿਖੇ ਹੋਣ ਦੇ ਨਾਲੇ ਅੱਜ ਕੱਲ੍ਹ ਚੰਗੀ ਨੌਕਰੀ। ਜਿਹੜੀ ਆ।
ਹਾਂਜੀ।
ਉਹ ਆਪਾਂ ਨੂੰ ਮਿਲ ਜਾਂਦੀ ਆ।
ਹਾਂਜੀ।
ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਦੇਖੋ ਆ। ਆਪਣਾ ਘਰ ਚਲਾਉਣ ਦੇ ਲਈ ਆਪਣੇ ਲਈ ਪੇਸ਼ਾ ਹੋਣਾ ਬਹੁਤ ਜ਼ਰੂਰੀ ਆ।
ਹਾਂਜੀ।
ਕਿਉਂਕਿ ਅੱਜ ਦੇ ਯੁੱਗ ਦੇ ਵਿੱਚ ਆਪਾਂ ਪੈਸੇ ਨਾਲ ਹੈ ਜਿਹੜੀ ਹਰ ਇੱਕ ਚੀਜ਼ ਖਰੀਦ ਸਕਦੇ ਆ ਗੇ।
ਹਾਂਜੀ।
ਦੂਜਾ ਇਹ ਹੈ ਕਿ ਜਿਹੜੇ ਲੋਕ ਗਰੀਬ ਹੁੰਦੇ ਨੇ ਦੇਖੋ ਅੱਜ ਕੱਲ੍ਹ ਉਹਨਾਂ ਦੇ ਬੱਚੇ ਨਾ ਪੜ੍ਹ ਲਿਖ ਕੇ ਵੱਡੀਆਂ ਵੱਡੀਆਂ ਨੌਕਰੀਆਂ ਤੇ ਲੱਗ ਰਹੇ ਨੇ।
ਹਾਂਜੀ,
ਜਿਵੇਂ ਕਿ ਉਹਨਾਂ ਦੇ ਪੇਰੈਂਟਸ ਨੇਗੇ ਵੀ ਉਹ ਗੇ ਜਿਹੜੇ ਗਰੀਬੀ ਦੇ ਜੰਜਾਲ ਚੋਂ ਨਿਕਲ ਜਾਂਦੇ ਨੇ ਹੈਗੇ
ਹਾਂਜੀ ਬਿਲਕੁਲ ਜੀ ਬਿਲਕੁਲ
ਆਹ ਹੁਣ ਥੋੜੇ ਦਿਨ ਪਹਿਲਾਂ ਹੀ ਜਿਵੇਂ ਆਪਣੇ ਕਹਿ ਦਿੰਦੇ ਆਾਂ ਕਿ ਆਪਣੇ ਗੱਡੀ ਲਹਾਰ ਨੇ ਦੇਖੋ ਹਨਾ ਜਿਨਾਂ ਨੂੰ ਆਪਾਂ ਟੱਪਰੀ ਵਾਸ ਵੀ ਕਹਿੰਦੇ ਆਂਗੇ
ਹਾਂਜੀ।
ਉਹਨਾਂ ਦਾ ਬੇਟਾ ਨਾ ਫੌਜੀ ਬਣਿਆ
ਹਾਂਜੀ।
ਦੇਖੋ ਵੀ ਉਹਨੇ ਕਿੰਨੀ ਜ਼ਿਆਦਾ ਸਟੱਡੀ ਕੀਤੀ ਤੇ ਮਿਹਨਤ ਕੀਤੀ।
ਹਾਂਜੀ।
ਜਿਹੜਾ ਉਹ ਆਪਣੇ ਪਰਿਵਾਰ ਦਾ ਜੀਵਨ ਪੱਧਰ ਹੈਗਾ ਉਹਨੂੰ
ਹਾਂਜੀ ਹਾਂਜੀ।
ਤੀਸਰਾ ਇਹਦੇ ਨਾਲ ਇਹ ਵੀ ਹੁੰਦਾ ਗਾ ਕਿ ਜਿਹੜੇ ਆਪਣੇ ਸਮਾਜਿਕ ਸੁਧਾਰ ਹੁੰਦੇ ਨੇ ਸਮਾਜ ਵਿੱਚ ਫੈਲੀਆਂ ਹੋਈਆਂ ਕਈ ਕਰਿਤੀਆਂ ਹੁੰਦੀਆਂ ਨੇ ਉਹਨਾਂ ਦਾ ਖ਼ਤਮਾ ਵੀ ਹੋ ਜਾਂਦਾ ਹੈਗਾ।
ਹਾਂਜੀ ਬਿਲਕੁਲ ਜੀ ਬਿਲਕੁਲ
ਜਿਵੇਂ ਕਿ ਅੱਜ ਕੱਲ੍ਹ ਲੋਕ ਅਹ ਦੇਖੋ ਕਈ ਅੰਧ ਵਿਸ਼ਵਾਸ ਹੁੰਦੇ ਤੇ ਪਹਿਲਾਂ ਟੂਣੇ ਕਰਨੇ। ਇਹ ਚੋਂ ਬਹੁਤ ਜਿਆਦਾ ਬਾਹਰ ਨੇ ਜਿਹੜੇ ਉਹ ਨਿਕਲ ਰਹੇ ਨੇ।
ਹਾਂਜੀ ਬਿਲਕੁਲ ਜੀ ਬਿਲਕੁਲ।
ਤੇ ਮੁੰਡਿਆਂ ਦਾ ਪੜ੍ਹੇ ਲਿਖੇ ਹੋਣਾ ਕਿ ਇੱਕ ਦਾਜ ਪ੍ਰਥਾਹੈ ਜਿਹੜੀ ਉਹਦਾ ਵੀ ਵਿਰੋਧ ਕੀਤਾ ਦਿੱਤਾ ਜਾਂਦਾ ਕਿ ਅਸੀਂ ਆਪਣੇ ਵਿਆਹ ਦੇ ਵਿੱਚ ਦਾਜ ਨਹੀਂ ਲੈਣਾ
ਹਾਂਜੀ
ਤੇ ਇੱਕ ਭਰੂਣ ਹੱਤਿਆ ਦੇਖੋ ਜਿਵੇਂ ਕਿ ਕੁੜੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ।
ਹਾਂਜੀ,
ਪਰ ਅੱਜ ਕੱਲ੍ਹ ਹੈ ਪੜ੍ਹੇ ਲਿਖੇ ਹੋਣ ਕਰਕੇ। ਲੋਕ ਉਹਨਾਂ ਨੂੰ ਬਰਾਬਰ ਦਾ ਦਰਜਾ ਨੇ ਜਿਹੜਾ ਉਹ ਦੇ ਰਹੇ ਨੇ ਕੁੜੀਆਂ ਨੂੰ। ਜਿਹਦੇ ਕਰਕੇ ਕਿ ਭਰੂਣ ਹੱਤਿਆ ਬਹੁਤ ਘੱਟ ਹੋ ਰਹੀ ਹੈ।
ਹਾਂਜੀ ਅਹ ਦੇਖੋ ਆਪਣੇ ਕ ਲਹਿਰੇ ਦੇ ਕੋਲ ਦੀ ਕੁੜੀ ਜਿਹੜੀ ਜੀ ਆਪਣੀ ਇਹ ਚ ਸਲੈਕਟ ਹੋਈ ਹੈ
ਕਾਹਦੇ ਵਿੱਚ ਅੱਛਾ ਜੀ ਅੱਛਾ
ਹਾਂਜੀ ਦੇਖੋ ਉਹਹਨੇ ਬਹੁਤ ਜ਼ਿਆਦਾ ਸਟੱਡੀ ਕੀਤੀ ਹੈ ਤੇ ਉਹਨੇ ਬਹੁਤ ਵੱਡਾ ਅਹੁਦਾ ਹਾਸਲ ਕੀਤਾ ਹੈ
ਦੇਖਲੋ ਫੇਿਰ ਕਿੰਨਾ ਜ਼ਿਆਦਾ ਵਧੀਆ ਗੱਲ ਹੈਗੀ
ਹਾਂ ਉਹ ਬਹੁਤ ਜ਼ਿਆਦਾ ਗਰੀਬ ਪਰਿਵਾਰ ਦੀ ਕੁੜੀ ਸੀ ਤੇ ਉਹਨਾਂ ਦੇ ਮਾਂ ਬਾਪ ਸਾਨੂੰ ਮਾਂ ਬਾਪਾਂ ਨੂੰ ਲੋਕਾਂ ਨੇ ਬਹੁਤ ਕਿਹਾ ਕਿ ਤੁਸੀਂ ਨੂੰ ਤੁਸੀਂ ਕੁੜੀ ਨੂੰ ਬਹੁਤ ਜ਼ਿਆਦਾ ਪੜ੍ਹਾਈ ਕਰਾ ਰਹੇ ਹੋ ਵੀ ਤਾਂ ਕੁਛ ਨੀ ਬਣਨਾ ਪੈਸਾ ਖਰਾਬ ਕਰ ਰਹੇ ਹੋ ਤੇ ਉਹਨੇ ਕੁਛ ਨਾ ਕੁਛ ਉਹਨਾ ਨੂੰ ਹਾਸਿਲ ਕਰਕੇ ਦਿੱਤਾ।
ਹਾਂਜੀ ਹਾਂ ਫੇਿਰ ਤਾਂ ਹੀ ਗੱਲ ਹੈ ਨਾ ਅੱਜ ਕੱਲ ਜਿਹੜੀਆਂ ਔਰਤਾਂ ਨੇ ਕੁੜੀਆਂ ਨੇ। ਉਹਨਾਂ ਨੂੰ ਮਰਦਾਂ ਦੇ ਬਰਾਬਰ ਦਾ ਜਿਹੜਾ ਸਤਿਕਾਰ ਹੈ ਉਹ ਮਿਲਣ ਲੱਗ ਗਿਆ
ਹਾਂਜੀ ਹਾਂਜੀ ਉਹਨੇ ਬਹੁਤ ਦੇਖੋ ਬਹੁਤ ਲੰਮੇ ਸਮੇਂ ਤੋਂ ਪੜ੍ਹਾਈ ਕੀਤੀ ਤੇ ਫੇਰ ਉਹਨੇ ਕੁਛ ਹਾਸਿਲ ਕੀਤਾ ਈ। ਤੇ ਸਿੱਖਿਆ ਸਿੱਖਿਆ ਹੋਣੀ ਬੰਦੇ ਨੂੰ ਬਹੁਤ ਜ਼ਰੂਰੀ ਐ ਪੜ੍ਹਾਈ ਦਾ ਹੋਣਾ ਬਹੁਤ ਵੱਡਾ ਮਹੱਤਵ ਐ ਇੱਕ ਜ਼ਿੰਦਗੀ ਦੇ ਵਿੱਚ ਕਿਉਂਕਿ ਜੇਕਰ ਆਪਾਂ ਨੂੰ ਕੁਛ ਨਹੀਂ ਆਊਗਾ ਦੇਖੋ, ਕੁਛ ਵੀ ਆਪਾਂ ਦੁਕਾਨ ਤੋਂ ਕੁੱਛ ਖਰੀਦਣ ਜਾ ਰਹੇ ਅ ਜੇਕਰ ਆਪਾਂ ਕੁਛ ਆਪਾਂ ਨੂੰ ਕੁਛ ਨੀ ਆਉਂਦਾ, ਆਪਾਂ ਨੂੰ ਅਗਲਾ ਨਕਲੀ ਚੀਜ਼ ਵੀ ਦੇ ਸਕਦਾ। ਕੋਈ ਫੇਕ ਵੀ ਦੇ ਸਕਦਾ ਐ, ਕੋਈ ਐਕਸਪਾਇਰ ਵੀ ਦੇ ਸਕਦਾ ਐ।
ਹਾਂਜੀ, ਸਹੀ ਗਲਤ ਦੀ ਜਿਹੜੀ ਪਹਿਚਾਣ ਏ ਉਹ ਨਹੀਂ ਹੁੰਦੀ ਉਦੋਂ।
ਹਾਂਜੀ ਇਸ ਲਈ ਆਪਾਂ ਨੂੰ ਪੜ੍ਹਾਈ ਹੈ ਜਿਹੜੀ ਬਹੁਤ ਵਧੀਆ ਜੇ ਜ਼ਿਆਦੇ ਨੀ ਅ ਲੋੜ ਮੁਤਾਬਿਕ ਤਾਂ ਆਉਣੀ ਚਾਹੀਦੀ ਹੈ।
ਬਿਲਕੁਲ ਜੀ।
ਹਾਂਜੀ।
ਦੂਜਾ ਇਹ ਵੀ ਹੈ ਨਾ ਕਿ ਪੜ੍ਹੇ ਲਿਖੇ ਲੋਕ ਨੇ ਜਿਹੜੇ ਦੇਖੋ ਉਹ ਜਿਹੜੇ ਸਰਕਾਰ ਦੁਆਰਾ ਕਾਨੂੰਨ ਬਣਾਏ ਜਾਂਦੇ ਨੇ ਉਹਨਾਂ ਦੀ ਵੀ ਪਾਲਣਾ ਕਰਦੇ ਨੇ ਉਹ
ਹਾਂਜੀ।
ਜਿਵੇਂ ਕਿ ਬੋਟ ਪਾਉਣਾ ਹੋ ਗਿਆ ਹਨਾ ਅੱਜ ਕੱਲ੍ਹ ਦੇਖੋ ਬੋਟ ਨੂੰ ਇੱਕ ਕ ਦਾ ਅਧਿਕਾਰ ਸਮਝਦੇ ਨੇ ਕਿ ਅਸੀਂ ਦੇਸ਼ ਦੇ ਨਾਗਰਿਕ ਆਾਂਗੇ ਵੋਟ ਪਾਉਣਾ ਵੀ ਆਪਣਾ ਫਰਜ਼ ਹੈਗਾ।
ਹਾਂਜੀ ਬਿਲਕੁਲ।
ਤੇ ਦੂਸਰਾ ਵੀ ਅੱਜ ਕੱਲ ਦੇਖੋ ਬਹੁਤ ਸਾਰੇ ਲੋਕ ਨੇ ਜਿਹੜੇ ਡਾਕਟਰ ਬਣ ਰਹੇ ਨੇ ਇੰਜੀਨੀਅਰਿੰਗ ਬਣ ਰਹੇ ਨੇ ਹਨਾ, ਅਧਿਆਪਕ ਬਣ ਰਹੇ ਨੇ ਗੇ।
ਹਾਂਜੀ।
ਇਹ ਕੀ ਨੇ ਦੇਸ਼ ਨੇ ਜਿਹੜਾ ਅੱਗੇ ਲੈ ਕੇ ਜਾ ਰਹੇ ਨੇ।
ਹਾਂਜੀ।
ਕਿਉਂਕਿ ਨਵੀਆਂ ਨਵਂ ਨੀਆ ਦੇਸ਼ ਦੇ ਵਿੱਚ ਦੇਖੋ ਖੋਜਾਂ ਹੋ ਰਹੀਆਂ ਨੇ, ਡਾਕਟਰੀ ਦੇ ਵਿੱਚ ਬਹੁਤ ਸਾਰੀਆਂ ਮੈਡੀਸਨ ਨੇ ਹੈਗੀਆਂ। ਜਿੰਨਾਂ ਦੀ ਖੋਜ ਹੁੰਦੀ ਹੈਗੀ, ਜਿੰਨਾਂ ਦੇ ਐਕਸਪੈਰੀਮੈਂਟ ਹੁੰਦੇ ਨੇ ਹਨਾ?
ਹਾਂਜੀ, ਦੇਖੋ ਜਿਵੇਂ ਆਪਣੇ ਪਹਿਲਾਂ ਦੀ
ਕਾਰਨ ਈ ਹੋ ਗਏ।
ਹਾਂਜੀ, ਜਿਵੇਂ ਆਪਣੇ ਪਹਿਲਾਂ ਦੇਖੋ ਕੈਂਸਰ ਦਾ ਇਲਾਜ ਬਿਲਕੁਲ ਵੀ ਨੀ ਸੀਗਾ।
ਹਾਂਜੀ ਹਾਂਜੀ ਬਿਲ
ਅੱਜ ਕੱਲ੍ਹ ਦੇਖੋ ਕਿੰਨੇ ਹੋਸਪਿਟਲ ਖੁੱਲ੍ਹ ਗਏ ਨੇ। ਤੇ ਉਹਦਾ ਐਲਾਜ ਵੀ ਸ਼ੁਰੂ ਹੋ ਗਿਆ, ਜਿਵੇਂ ਟੀ ਬੀ ਦਾ ਹੋ ਗਿਆ। ਪਹਿਲਾਂ ਟੀ ਬੀ ਦਾ ਬਿਲਕੁਲ ਵੀ ਇਲਾਜ ਨਹੀਂ ਹੁੰਦਾ ਸੀ, ਕਾਲੇ ਪੀਲੀਏ ਦਾ ਹੋ ਗਿਆ। ਹੁਣ ਤੇ ਹਰੇਕ ਤਰ੍ਹਾਂ ਦਾ ਇਲਾਜ ਆ ਆਪਣੇ ਕਨੀ
ਹਾਂਜੀ ਹਾਂ।
ਮਤਲਬ ਬਹੁਤ ਹੱਦ ਤੱਕ ਆਪਾਂ ਕਿਸੇ ਵੀ ਇਨਸਾਨ ਨੂੰ ਬਿਮਾਰ ਨੂੰ ਬਚਾ ਸਕਦੇ ਆ।
ਹਾਂਜੀ ਹਾਂ ਬਿਲਕੁਲ ਜੀ।
ਹਾਂਜੀ।
ਤੁਸੀਂ ਲਾ ਲੋ ਵੀ ਅੱਜ ਕੱਲ ਕੀ ਕੀਤਾ ਗਾ ਸਕੂਲ ਵਾਲਿਆਂ ਨੇ ਲਾ ਲਓ ਹਨਾ।
ਹਾਂਜੀ।
ਬਈ ਸਕੂਲ ਦੇ ਵਿੱਚ ਸਮਾਰਟ ਕਲਾਸਰੂਮ ਵੀ ਬਣਾ ਤੇ ਜਿੱਥੇ ਕਿ ਕੰਪਿਊਟਰ ਹੁੰਦੇ ਨੇ ਹਨਾ? ਜਿੱਥੋਂ ਕਿ ਲੋਕ ਕੀ ਨੇ ਬਹੁਤ ਕੁਛ ਸਿੱਖਦੇ ਨੇ ਗੇ।
ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ।
ਸਮਾਰਟ ਕਲਾਸ ਤੋਂ ਲਾ ਲਓ ਵੀ ਉਹਨਾਂ ਨੂੰ ਕੰਪਿਊਟਰ ਦਾ ਉਪਯੋਗ ਕਰਨਾ ਆਉਦਾ ਕਿਉਂਕਿ ਅੱਜ ਕੱਲ੍ਹ ਜਿਹੜਾ ਯੁੱਗ ਐ ਉਹ ਟੈਕ ਕਨੋਲੋਜੀ ਦਾ ਯੁੱਗ ਹੈਗਾ।
ਹਾਂਜੀ ਟੈਕਨੋਲੋਜੀ ਦਾ
ਜਿੱਥੇ ਕਿ ਬਹੁਤ ਸਾਰਾ, ਮਤਲਬ ਕੇ ਆਲਾ- ਦੁਆਲਾ ਤੇ ਬਹੁਤ ਸਾਰੀਆਂ ਲੈਂਗੁਏਜ ਵੀ ਸਿੱਖ ਸਕਦੇ ਨੇ ਹੈਗੇ
ਹਾਂਜੀ- ਹਾਂਜੀ
ਕਿਉਂਕਿ ਕੰਪਿਊਟਰ ਇੱਕ ਐਵੇਂ ਚੀਜ਼ ਹੈ ਜੋ ਆਪਾਂ ਨੂੰ ਹਰ ਇੱਕ ਚੀਜ਼ ਦੀ ਸੁਵਿਧਾ ਜਿਹੜੀ ਉਹ ਪ੍ਰਦਾਨ ਕਰ ਹੈਗਾ
ਹਾਂਜੀ, ਤਾਂ ਹੈਗਾ ਹੀ
ਹੁਣ ਬਹੁਤ ਸਾਰੇ ਦੇਖੋ ਗੌਰਮੈਂਟ ਦੁਆਰਾ ਸਕੂਲ ਵੀ ਖੋਲ੍ਹੇ ਗਏ ਨੇ ਸਕੂਲ ਆਫ ਐਮੀਨੈਂਸ ਕਹਿ ਦੇਣਾ ਜਿਹਨਾਂ ਨੂੰ ਆਪਾਂ, ਜਿਹੜੇ ਕਿ ਕੀ ਕਰਦੇ ਨੇ ਜੇਈ, ਨੀਟ ਉੱਥੇ ਵੀ ਕੋਚਿੰਗ ਵੀ ਦਿੱਤੀ ਜਾਂਦੀ ਆ ਇਹਨਾਂ ਬਾਰੇ।
ਹਾਂਜੀ- ਹਾਂਜੀ- ਹਾਂਜੀ- ਹਾਂਜੀ।
ਜਿੱਥੇ ਕਿ ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰ ਅਸਥਾਨ ਦਿੱਤਾ ਜਾਂਦਾ ਗਾ।
ਹਾਂਜੀ, ਅ ਆਪਣੇ ਜਿਹੜੀ ਆਪਣੀ
ਕਰ ਰਹੇ ਨੇ ਹਨਾ।
ਹਾਂਜੀ, ਜਿਹੜੀ ਆਪਣੀ ਦੇਖੋ
ਹਾਂਜੀ।
ਜਿਹੜੀ ਆਪਣੀ ਦੇਖੋ ਸਰਕਾਰ ਆਈ, ਮੈਨੂੰ ਬਹੁਤ ਵਧੀਆ ਲੱਗ ਕਿ ਉਹਨਾਂ ਨੇ ਦੇਖੋ ਸਰਕਾਰੀ ਅਦਾਰੇ ਬਹੁਤ ਖੋਲ੍ਹੇ ਨੇ ਜੀ। ਬਹੁਤ ਗਰੀਬ ਪਰਿਵਾਰ ਦੇ ਬ ਬੱਚਿਆਂ ਨੂੰ ਪੜ੍ਹਾਈਆਂ ਦੇ ਪੜ੍ਹਾਈ ਹੋ ਗਈ, ਜਿਵੇਂ ਆਪਣੇ ਨੌਕਰੀਆਂ ਹੋਗੀਆਂ ਬਹੁਤ ਜ਼ਿਆਦਾ ਮਿਲ ਰਹੀਆਂ ਨੇ ਜੀ। ਜਿਵੇਂ ਅੱਜ ਕੱਲ੍ਹ ਦੇਖੋ ਕੋਈ ਦੇਖੋ, ਮਤਲਬ ਦੋ ਨੰਬਰ 'ਚ ਕੋਈ ਕੰਮ ਨੀ ਹੁੰਦਾ, ਸਾਰਾ ਹੀ ਮਤਲਬ ਫੇਸ ਟੂ ਫੇਸ ਕੰਮ ਔਨਲਾਈਨ ਚੱਲਦਾ ਕਰ ਰਿਹਾ ਜੀ, ਇਹ ਬਹੁਤ ਵਧੀਆ ਗੱਲ ਹੈ ਕਿ ਹਰੇਕ ਨੂੰ ਆਪਦਾ ਅਹ, ਆਪਦੀ ਮਤਲਬ ਸਿੱਖਿਆ ਲਾ ਲਓ ਚਾਹੇ ਆਪਣੇ, ਆਪਦੇ ਗੁਣਾਂ ਨੂੰ ਪ੍ਰਗਟਾਵਾ ਦੇ ਸਕਦਾ ਅਗਲਾ ਜੀ
ਇਹੀ ਤਾਂ ਗੱਲ ਹੈ ਤੇ ਪਤਾ ਕੀ ਹੈਗਾ ਹੁਣ ਜਿਹੜਾ ਸਕੂਲ ਆਫ ਐਮੀਨੈਂਸ ਹੈਗਾ ਨਾ ਉਹਦੇ ਵਿੱਚ ਮੁੰਡਿਆਂ ਤੇ ਕੁੜੀਆਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ
ਹਾਂਜੀ
ਜਿਹੜੀਆਂ ਕਿ ਸਟੱਡੀ ਨੂੰ ਹੋਰ ਵੀ ਪ੍ਰਮੋਟ ਕਰ ਰਹੀਆਂ ਨੇ ਦੇਖੋ
ਹਾਂਜੀ- ਹਾਂਜੀ ਬਿਲਕੁਲ ਜੀ
ਕਿਉਂਕਿ ਅੱਜ ਕੱਲ੍ਹ ਜਿਹੜੇ ਆਪਣੇ, ਮਤਲਬ ਕੇ ਸਰਕਾਰੀ ਸਕੂਲਾਂ ਦੇ ਬੱਚੇ ਹੁੰਦੇ ਨੇ ਉਹ ਵੀ ਮੈਰਿਟ ਲਿਸਟਾਂ ਦੇ ਵਿੱਚ ਆ ਰਹੇ ਨੇ ਹੈਗੇ
ਹਾਂਜੀ, ਬਿਲਕੁਲ- ਬਿਲਕੁਲ
ਜਰ ਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਪੜ੍ਹੇ, ਪੜ੍ਹਾਈ ਹੈ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ, ਜਿਹੜਾ ਰੱਖਦੀ ਹੈਗੀ ਕਿਉਂਕਿ ਇਹ ਇੱਕ ਤਾਂ ਨਾਲੇ ਚੰਗਾ ਇਨਸਾਨ ਬਣਾਉਂਦੀ ਹੈ ਆਪਾਂ ਨੂੰ
ਹਾਂਜੀ ਬਿਲਕੁਲ
ਦੂਜਾ ਆਪਾਂ ਨੂੰ ਜਿਹੜੀਆਂ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਚੰਗੇ ਬੁਰੇ ਸਾਰੀ ਸਮਝ ਆ ਜਾਂਦੀ
ਹਾਂਜੀ
ਕਿਉਂਕਿ ਇੱਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਆਪਾਂ ਜਦੋਂ ਨਾ ਕਿਸੇ ਦੂਜੀ ਕੰਟਰੀ 'ਚ ਵਿਜਿਟ ਵੀ ਕਰਦੇ ਆਂ ਤਾਂ ਆਪਾਂ ਨੂੰ ਕਿਸੇ ਵੀ ਚੁਣੌਤੀ ਦਾ ਜਿਹੜਾ ਸਾਹਮਣਾ ਨਹੀਂ ਕਰਨਾ ਪੈਂਦਾ
ਹਾਂਜੀ, ਬਿਲਕੁਲ -ਬਿਲਕੁਲ ਜੀ।
ਕਿਉਂਕਿ ਅੱਜ ਕੱਲ੍ਹ ਆਪਾਂ ਬਹੁਤ ਸਾਰੀਆਂ ਭਾਸ਼ਾਵਾਂ ਨੇ ਜਿਹੜੀਆਂ ਸਿੱਖ ਲਈਆਂ ਨੇ ਦੇਖੋ।
ਹਾਂਜੀ, ਬਾਕੀ ਮੇਨ
ਚੰਗੀ ਤਰ੍ਹਾਂ ਹੈ ਜਿਹੜੀ ਗੱਲਬਾਤ ਵੀ ਕਰ ਸਕਦੇ ਆਂਗੇ।
ਹਾਂਜੀ, ਹਾਂਜੀ ਦੇਖੋ ਜੀ, ਜਿਵੇਂ ਕਿ, ਹਾਂਜੀ, ਦੇਖੋ ਜਿਵੇਂ-ਕਿਵੇਂ ਆਪਾਂ ਕਿਤੇ ਘੁੰਮਣ ਜਾਂਨੇ ਆ ਜੀ। ਬਸ ਹਰੇਕ ਕਿਤੇ ਦੇਖ ਓ ਔਨਲਾਈਨ ਸਿਸਟਮ ਐ ਜੀ, ਕੁੱਛ ਆਪਾ ਨੇ ਖਾਨਾ ਵੀ ਐ। ਤਾਂ ਔਨਲਾਈਨ ਬਿਲਿੰਗ ਹੁੰਦੀ ਹੈ ਈ। ਔਨਲਾਈਨ ਈ ਆਪਾ ਨੂੰ ਔਡਰ ਕਰਨਾ ਪੈਂਦਾ। ਜਿਵੇਂ ਆਪਨੇ ਪਟਿਆਲੇ ਮੈਕਸਮੋਲ ਚ' ਈ ਲਾਲੋ ਈ। ਦੇਖੋ, ਆਪਾਂ ਔਨਲਾਈਨ ਔਡਰ ਕਰਦੇ ਆਂ। ਔਨਲਾਈਨ ਬਿਲਿੰਗ ਕਰਦੇਯਾਂ। ਜੇਕਰ ਆਪਾ ਪੜੇ-ਲਿਖੇ ਆਂ ਤਾਂ ਕੱਰ ਸਕਦੇ ਆਂ, ਜੇੜਾ ਕੋਈ ਅਨਪੱੜ ਐਈ ਓ ਦੇਖੋ, ਮੁੜ ਕੇ ਆ ਸਕਦਾ, ਓ ਨਈ ਕਰ ਸਕਦੇ। ਕੁਛ ਹੀ ਇਸਲਿਏ ਆਪਾ ਨੂੰ ਪੜਨਾ ਬੋਤ ਜ਼ਰੂਰੀ ਐ ਲਾਈਫ ਚ'।
ਹਾਂਜੀ। ਹਾਂ, ਕਿਉਕਿ ਆਪਣੇ ਦੇਸ ਦੀ ਤਰੱਕੀ ਹੋਊਗੀ। ਤੇ ਨਾਲੇ ਆਪਣੇ ਪਰਿਵਾਰ ਦਾ ਨਾਮ ਵਗੈਰਾ ਵੀ ਹਨਾ ਉੱਚਾ ਹੁੰਦਾ ਹੈਗਾ। ਪੜ੍ਹਾਈ ਹੋਣਾ ਹਰ ਇੱਕ ਇੱਕ ਇਨਸਾਨ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ।
ਹਾਂਜੀ।
ਠੀਕ ਹੈ ਜੀ ਚਲੋ ਧੰਨਵਾਦ ਜੀ।
ਓਕੇ ਮੈਮ, ਓਕੇ।